ਹਾਂ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਏ?
ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਬਸ ਅਸੀਂ ਵੀ ਵਧੀਆ, ਹੋਰ ਬੱਚੇ ਠੀਕ ਨੇ? ਅੱਛਾ, ਹੋਰ ਗਏ ਸਕੂਲ ਅੱਜ?
ਹਾਂਜੀ, ਗਏ ਦੇ ਸੀ।
ਬਾਰਿਸ਼ ਬੜੀ ਤੇਜ਼ ਆ ਰਹੀ, ਅੱਜ ਤੇ
ਹਾਂ ਬਹੁਤ ਜਿਆਦਾ, ਫੇਰ ਵੀ ਪੇਜਤਾ ਸਕੂਲ ਬੱਚਿਆਂ ਨੂੰ ਤੰਗ ਕਰਦੇ ਨੇ, ਘਰ ਬੈ ਕੇ ਫਿਰ, ਹਾਂਜੀ।
ਕਰਨਾ ਵੀ ਕੀ ਏ, ਸਾਰੀ ਦਿਹਾੜ ਸਿਰ ਖ ਪਾਈ ਕਰਨੀ, ਤੇ ਹਮ, ਹੋਰ ਕੰਮ, ਹਾਂਜੀ -ਹਾਂਜੀ ਚਲੇ ਗਏ ਨੇ, ਅਸੀਂ ਵੀ ਹਾਲੇ ਬਾਰਿਸ਼ ਥੋੜ੍ਹੀ ਸਟਾਰਟ ਹੀ ਹੋਈ ਸੀ। ਫਿਰ ਛੋੜ ਆਏ ਸੀ।
ਹਾਂਜੀ, ਅੱਛਾ, ਹੁਣ ਤੇ ਬੜੀ ਤੇਜ਼ ਹੋ ਗਈ। ਅੱਜ ਤੇ ਕਹਿੰਦੇ ਬਾਰਿਸ਼ ਹੀ ਬਹੁਤ ਆਣੀ।
ਹੁਣ ਤੇ, ਅੱਜ ਤੇ ਪੂਰਾ ਦਿਨ ਆਣੀ ਏ। ਸਾਰਾ ਦਿਨ ਬਾਰਿਸ਼ ਆਏਗੀ, ਹਮ, ਸਹੀ ਗੱਲ ਏ। ਤੇ, ਹਾਂ ਹਾਂ
ਕ ਮੋਸਮ
ਹਾਂ ਮੌਸਮ ਤੇ ਹਲੇ ਓਝ ਹੀ ਏ, ਜਾਂ ਜਿਵੇਂ ਮਤਲਬ ਗੁੰਮਾ -ਗੁੰਮਾ ਹੁੰਦਾ ਨਾ। ਘੁਟਣ-ਘੁਟਣ ਵਾਲਾ ਮੌਸਮ ਹੈਗਾ ਏ। ਹੋਰ ਮੈਂ ਕਿਹਾ, ਕਿਧਰੇ ਬਾਰਿਸ਼ ਵਗੈਰਾ ਘੱਟ ਹੁੰਦੀ ਹੈ ਤੇ ਕਿਧਰੇ ਪਲੈਨ ਬਣਾਈਏ। ਘੁੰਮਣ ਫਿਰਨ ਦਾ? ਹੈਲੋ ਹੈਲੋ। ਹਾਂਜੀ ਵੇਖ ਲੈਂਦੇ ਹਾਂ ਕਿਧਰੇ, ਅਗਰ ਪਲੈਨ ਬਣਾ ਲੈਂਦੇ ਹਾਂ ਘੁੰਮਣ ਫਿਰਨ ਦਾ।